ਮੈਂ ਕੇਆ ਤਾਂ ਹੁਨ ਵਾਈਫ ਨੂੰ ਪਾ ਕੇ ਨਾ, ਓ ਤੇ ਫੇਰ ਵਾਈਫ ਨਾਲ ਕਰੀ ਜਾਈਂ ਗੱਲਾਂ, ਤਾਂ ਪੂਰੀਆਂ ਹੋਨਗੀਆਂ।
ਨਈ ਮੈਨੂੰ ਤਾਂ ਚੱਲ- ਕੋਈ ਮੈਂ ਤਾਂ ਓਥੇ ਸਟਾਫ ਨੂੰ ਏਕ ਤੈਨੂੰ ਐਡ ਕਰ ਲੈਨਾ।
ਹਾਂ, ਨਈ -ਨਈ ਜਿਵੇ ਆਪਾਂ ਅਈ ਛੱਡ ਦਈਏ, ਬਿਨਾਂ ਗੱਲ ਤੋਂ ਦਸ ਮਿੰਟ ਪੂਰੇ ਕਰਦੀਏ।
ਓ ਫੇਰ ਯਾਰ ਟਰੇਗ ਦਓਗੀ ਫੇਰ ਜਦੋਂ ਟਰੇਸ ਹੋਊਗੀ ਫੇਰ
ਆਂ ਏ ਤਾਂ ਹੈ ਈ ਆਂ। ਤਲੋਕੀ ਲਿਆਂਦਾ ਨਾ ਨਾਨ ਮੈਂ ਨਾਲ ਆਲੇ ਦੇ ਈ ਲਿਆਂਦਾ ਨਾਨ, ਓਦੇ ਕੋਲੋਂ ਠੀਕ ਟਿੱੱਕੀਆਂ ਮਿਲ ਜਾਨੀਆਂ, ਟਿਕੀਆਂ ਸ਼ਾਮ ਨੂੰ ਖਾ ਲਾਂਗੇ, ਫੇਰ ਗਰਮ ਕਰਕੇ ਔਰ ਕੀ
ਨਾਨ ਨਾਲ ਤਾਂ ਕਿਵੇਂ ਖਾ ਲੇਗੀ।
ਔਰ
ਬਾ, ਵਧੀਆ -ਵਧੀਆ ਜੀ। ਛੁੱਟੀ ਦਾ ਤਾਂ ਪਤਾ ਹੀ ਨੀ ਲਗਦਾ, ਕੰਮ ਲੰਘ ਜਾਂਦੀ ਏ ਨਾ।
ਤੈਨੂੰ ਪਤਾ ਲੱਗੇਆ, ਭੋਲੇ ਦਾ- ਭੋਲਾ ਸਵੀਟਸ ਆਲਾ
ਕੇਆ ਹੋ ਰਾ
ਮੈਂ ਤੈਨੂੰ ਪੁੱਛ ਰਿਹਾਂ, ਪਤਾ ਲੱਗਿਆ ਵੀ ਠੀਕ- ਠਾਕ ਏ। ਅੱਛਾ
ਕਿਉਂ?
ਮੈਂ ਵੈਸੇ ਪੁੱਛ ਲੇਆ, ਗੱਲ ਤਾਂ ਕੋਈ ਆ ਨੀ ਸੀ ਰਹੀਂ। ਵੈਸੇ ਪੁੱਛ ਲੇਆ, ਗੱਲ ਤਾਂ ਕੋਈ ਆ ਨੀ ਸੀ ਰਹੀ।
ਪੁਛ-ਪਾਛ ਕੇ ਲਗੇਆ, ਉਸ ਸਾਬ ਤੇ ਰਿਸ਼ਤੇਦਾਰੀ ਆ ਅਪਨੀ--ਐ।
ਔਰ
ਹੂੰ -ਓਧਰ ਦਾ ਕੰਮ ਤਾਂ ਹੁਨ ਰੇਅ ਗੇਆ ਯਾਰ ਨਈ।
ਨਾ, ਨਾ ਉਦਾ ਉੱਪਰ ਕਦੇ ਡਿਨਰ ਕਰਕੇ ਨਜ਼ਰਾਂ ਆਦਾ।
ਡਿਨਰ
ਹਾਂ, ਉੱਪਰਲੇ ਪਾਸੇ ਉਨੇ ਡਿਨਰ ਦਾ ਬਨਾਏਆ ਬੜਾ ਸ਼ਾਨਦਾਰ ਹੈ।
ਅੱਛਾ, ਵਧੀਆ ਹੁੰਦਾ ਖਾਨਾ?
ਹਾਂ, ਖਾਨਾ ਵਧੀਆ ਹੁੰਦਾ, ਅਸੀਂ ਹੁਨੀ ਗਏ ਸੀ, ਕਦੋਂ ਗਏ ਸੀ ਜਸੀ ਆਪਾਂ ਸ਼ਿਵ-ਸ਼ਕਤੀ ਦੇ ਪਿਛਲੇ ਸੰਡੇ, ਪਿਛਲੇ ਸੰਡੇ ਗਏ ਸੀ। ਅਸੀਂ ਪੋਲੇ ਦੀ ਗੱਲ ਕਰ ਰੇਆ ਫੇਰ ਮੈਂ ਅੱਛਾ, ਪੋਲੇ ਦੇ, ਪੋਲੇ ਦੇ
ਅੱਛਾ, ਕਿੰਨੇ ਰੁਪਏ ਦੀ ਏਕ ਥਾਲੀ ਹੈ?
ਉੱਥੇ ਇੱਕ ਨਾ ਥਾਲੀ ਏ, ਤਿੰਨ ਸੌ ਰੁਪਏ ਦੀ
ਓ ਖ਼ਤਮ ਹੀ ਨੀ ਹੁੰਦੀ।
ਅੱਛਾ ਜੀ,
ਐਨੀਆਂ ਵਰਾਇਟੀਆਂ ਹੁੰਦੀਆਂ।
ਦੋ -ਤਿੰਨ ਬੰਦੇ ਰਜ ਜਾਂਨੇ
ਹਾਂ, ਵੈਸੇ ਜੇ ਤੂੰ ਖਾਣੀ ਏ ਨਾ ਉੱਥੇ ਜਾ ਕੇ ਨਾ ਅੰਬਰਸਰੀਆ ਐ ਇੱਕ ਉਹ ਆਉਂਦਾ ਕੁਲਚਾ, ਕੁਲਚਾ ਅੰਬਰਸਰੀਆ ਕੁਲਚਾ ਸੀ। ਨਾ ਅੰਬਰਸਰੀਆ ਨਾਨ, ਉਹ ਖਾ ਕੇ ਦੇਖੀ
ਅੱਛਾ
ਬੜਾ ਸਵਾਦ ਆਇਆ।
ਤਿੰਨ ਸੌ ਰੁਪਏ ਥਾਲੀ ਕਿਆ-ਕਿਆ ਹੁੰਦਾ?
ਉਹ ਤਾਂ ਬਥੇਰਾ ਕੁੱਛ ਹੁੰਦਾ ਐ ਯਾਰ, ਟਰੰਪ, ਟਰੰਪਲੀ ਵੀ ਹੁੰਦੀ ਐ ਥਾਲੀ
ਇਹ ਤੋ ਸ਼ਸਤੀ ਵੀ ਹੋਂਦੀ ਕੋਈ ਥਾਲੀ?
ਜਿਹੜੀ ਮੈਂ ਤੈਨੂੰ ਦੱਸ, ਐਏਂ ਤਾਂ ਡੇਢ ਸੌ ਤੋਂ ਸਟਾਰਟ ਹੋ ਜਾਂਦੀ ਆ ਥਾਲੀ।
ਡੇਢ ਸੌ ਕਿਆ -ਕਿਆ ਹੁੰਦਾ, ਪਤਾ ਕੁਛ?
ਉੱਥੇ ਤਾਂ ਤੂੰ ਆਪ ਚੂਜ ਕਰੇਗਾ ਨਾ, ਮੈਂ ਕੀ- ਕੀ ਮੰਗਾਣਾ।
ਚਾਵਲ ਹੋਊਗਾ, ਫੁਲਕਾ ਹਨਾ
ਹਾਂ, ਜਿਹੜੀ ਚੀਜ਼ ਤੂੰ ਕਹੇਂਗਾ ਯਾਰ ਉਹ ਚੀਜ਼ ਪਹਿਲੀ ਗੱਲ ਉੱਥੇ ਥਾਲੀ ਵਾਲਾ ਸਿਸਟਮ ਹੈ ਨੀਂ। ਉਹ ਤਾਂ ਇੱਕ ਸਪੈਸ਼ਲ ਥਾਲੀ ਉਹਨਾਂ ਨੇ ਮਨਾਈ ਹੋਈ ਹੈ।
ਐ ਘਰੇ ਪੈਂਕ ਕਰ ਦਿੰਨੇ।
ਹਾ।
ਹੈਂ।
ਘਰੇ ਯਾਰ ਕੀ ਆ, ਉਹ ਘਰੇ ਭਾਂਡੇ ਗੰਦੇ ਕਰੇਂਗਾ, ਉੱਥੇ ਜਾਈਂ ਟੌਰ ਨਾ ਖਾ ਕੇ ਆਈਂ, ਫੋਟੋਆਂ ਖਿੱਚ ਕੇ ਆਈਂ।
ਅੱਛਾ
ਘਰੇ ਆਏਂਗਾ ਖਾਏਗਾ, ਫੇਰ ਵਿਚਾਰੀ ਤੇਰੀ ਘਰ ਨੂ ਭ ਭਾਂਡੇ ਤੋਨੇ ਪੈਣਗੇ।
ਹਾਂ ਉਹ ਤਾਂ ਹੈ ਹੀ ਹੈ, ਉੱਥੇ ਸਗੋ ਏਸੀ ਬਹਿ ਕੇ ਖ ਆਓ ਹਨਾ।
ਨਾਲੇ ਲਗਜ਼ਰੀ ਨਾਲ ਏ ਸੀ ਲੱਗਿਆ ਹੋਇਆ। ਆਰਾਮ ਨਾਲ ਬੈਠੋ, ਖਾਓ, ਇੰਜੋਏ ਕਰੋ, ਫੋਟੋ- ਫੋਟੋ ਖਿੱਚੋ। ਕੋਈ ਹਾਂ ਯਾਰ ਅਸੀਂ ਵੀ ਸਟੇਟਸ ਪਾਇਆ ਕੋਈ।
ਹਾਂ ਠੀਕ ਆ, ਹੇ, ਹੇ, ਠੀਕ ਆ, ਬਿਲਕੁਲ, ਬਿਲਕੁਲ।
ਉੱਥੇ ਸਾਰਾ ਕੁਛ ਮਿਲ ਜਾਂਦਾ, ਉਹ ਯਾਰ ਥਾਲੀ ਦੀ ਜਗ੍ਹਾ ਨਾ ਉੱਥੇ ਜਾ ਕੇ ਆਪਣੀ ਜਿਹੜੀ ਕਿ ਤੁਸੀਂ ਯਾਦ ਦਾਰ ਖਾਣ ਆ। ਖਾਣੀ ਐ, ਉਹ ਆਪਣੀ ਖਾ ਲੋ। ਤੇ ਰੋਟੀਆਂ ਜਿਹੜੀਆਂ ਸਾਰਾ ਕੈਲਕੂਲੇਟ ਕਰਕੇ ਮੇਰੇ ਖਿਆਲ ਚ ਜੇ ਤਿੰਨ ਬ ਦੇ ਜਾਂਦੇ ਪੰਜ- ਛੇ ਸੌ ਦਾ ਖਰਚਾ ਐ।
ਰੱਜ ਜਾਂਦਾ ਬੰਦਾ।
ਐਨ ਵਧੀਆ, ਟਿਪ- ਟੋਪ।
ਸਵੀਡੀ ਚ ਗ ਲਾ ਦੇਣ ਵਗਰਾ ਦਿੰਨੇ।
ਹਾਂ।
ਮੌਸਮ ਹਿਸਾਬ ਨਾਲ ਜਿਵੇਂ ਸਰਦੀਆਂ ਦਾ ਗਰੇਲਾ ਦੇਤਾ ਹਨਾ ਕੁਛਂ ਹਨਾ।
ਹਮ। ਉਹ ਤਾਂ ਯਾਰ ਜੇ ਤੂੰ ਮੰਗੇਗਾ ਤਾਂ ਦੇਨ ਕੇ ਤੈਨੂੰ, ਮੈਂ ਕਿਆ ਟੁੱਟਵੀ ਚੀਜ਼ ਲੈ ਲਾ ਬਸ।
ਅੱਛਾ।
ਤਿੰਨ ਸੌ ਦੀ ਥਾਲੀ ਦੋ ਜਣਿਆਂ ਨੂੰ ਵੈਸੇ ਬਹੁਤ ਐ। ਉਹਦੇ ਵਿੱਚ ਸਵੀਡਿਸ਼ ਵਗੈਰਾ ਸਾਰਾ ਕੁਛ ਆ ਜਾਂਦਾ।
ਠੀਕ ਆ ਠੀਕ ਹੈ।
ਹੂ ਬਸ ਕਹਿ ਦੀ ਕਹੀ ਤੁਹਾਡੀ ਸਪੈਸ਼ਲ ਥਾਲੀ ਹੈ। ਤਿੰਨ ਸੌ ਵਾਲੀ ਕਰ ਦਿਉ।
ਅੱਛਾ।
ਉਹੋ
ਖਾਣਾ ਵੈਸੇ ਸ਼ਿਵ ਸ਼ਕਤੀ ਦਾ ਵੀ ਮਾੜਾ ਨਹੀਂ। ਸ਼ਕਤੀ ਵਧੀਆ ਬਣਾਉਂਦਾ।
ਅਸੀਂ ਦ ਦੋਨਾਂ ਨੇ ਤਿੰਨ ਸੌ ਵਾਲੀ ਥਾਲੀ ਕੀਤੀ ਸੀ। ਦੋਨੋ ਰੱਜ ਗਏ ਸੀ। ਫੇਰ ਵੀ ਬਚ ਗਿਆ ਸੀ ਇੰਨਾ ਕੁਛ
ਆਹ ਫਿਰ ਕਾਫੀ ਮਟੀਰੀਅਲ ਹੋਣਾ ਹੈ ਨਾ। ਕੁਆਂਟਿਟੀ ਜ਼ਿਆਦਾ ਹੋਣੀ ਹੈ। ਕਦੇ ਪੰਜ ਪੰਜਾਬੀ ਰਸੋਈ ਦੇ ਖਾਦੀ ਖਾਣਾ। ਰਸਤੇ ਚ ਜਿਹੜਾ ਹੁੰਦਾ ਬੋਡੀ ਆਪਣੇ ਚੰਡੀਗੜ੍ਹ ਜਾਂਦੇ ਪਏ।
ਵਿਰਸਾ।
ਵਿਰਸਾ ਨਹੀਂ ਪੰਜਾਬੀ ਰਸੋਈ
ਪੰਜਾਬੀ ਰਸੋਈ ਨੀ। ਮੈਂ ਭੂਰੇ ਦੇ ਵੀ ਖਾਧਾ, ਵਿਰਸੇ ਦੇ ਵੀ ਖਾਧਾ ਹੋਇਆ।
ਬਸ ਪੰਜਾਬੀ ਰਸੋਈ ਦਾ ਬਹੁਤ ਵਧੀਆ ਖਾਣਾ। ਅਸੀਂ ਖਾਧਾ ਤਾਂ ਇੱਕ ਵਾਰੀ
ਅੱਛਾ।
ਅਸੀਂ ਆਈ ਪੀ ਏੱਲ ਦਾ ਮੈਂਚ ਦੇਖ
ਨਾ ਖਾਧਾ, ਖਾਧਾ, ਖਾਧਾ, ਖਾਧਾ ਪੰਜਾਬੀ ਰਸੋਈ ਦਾ ਵੀ ਖਾਦਾ।
ਵਧੀਆ ਬਣਾਉਂਦੇ ਆਂ।
ਹਾਂ। ਜਿਹੜੀ ਕਿੱਧਰ ਨਵੀਂ ਪੰਜਾਬੀ ਰਸੋਈ ਖੁੱਲੀ ਹੈ। ਉਹਦਾ ਨੀ ਖਾਧਾ ਜਿਹੜੀ ਪੁਰਾਣੀ ਆ ਉਹਦਾ ਖਾਧਾ।
ਪੁਰਾਣੀ ਦੀ ਗੱਲ ਕਰਦਾ ਮੈਂ
ਪੁਰਾਣੀ ਤਾਂ ਖਾਦ ਉੱਥੇ ਫੋਟੋ -ਫੂਟੂਆ ਖਿੱਚ ਕੇ ਆਏ ਸੀ। ਅਸੀਂ
ਬਹੁਤ ਵਧੀਆ ਖਾਣਾ ਉਹਦਾ। ਰੇਟ ਵੀ ਠੀਕ ਆ ਉਹਦਾ।
ਹੂ। ਉੱਥੇ ਵੀ ਠੀਕ ਹੈ। ਵਿਰਸਾ ਵੀ ਵਧੀਆ ਆ ਯਾਰ
ਵਿਰਸਾ ਨੀ ਮੈਂ ਕਦੇ ਗਿਆ। ਕਿਹਾ ਜਿਆਦਾ
ਵਧੀਆ ਟੇਸਟੀ ਸੀ ਸਮਾਨ। ਸਾਰਾ ਕੁਛ ਐਨ ਵਧੀਆ ਸੀ।
ਤਾਂ ਲੋਕ ਕਹਿੰਦੇ ਕੋਈ ਐਡੀ ਗੱਲਬਾਤ ਹੈ ਨਹੀਂ।
ਨਾ -ਨਾ ਬਹੁਤ ਵਧੀਆ ਬਣਿਆ ਹੋਇਆ।
ਰੇਟ ਕਿਸ ਤਰ੍ਹਾਂ?
ਰੇਟ ਵਧੀਆ ਠੀਕ ਹੈ। ਕੋਈ ਜ਼ਿਆਦਾ ਨਹੀਂ ਹੈਗੇ। ਪੰਜਾਬੀ ਰਸੋਈ ਵਰਗੇ ਹੀ ਹੈ।
ਅੱਛਾ। ਕੁਆਂਟਿਟੀ ਠੀਕ ਹੈ। ਕੁਟਿਟੀ ਪੜੀ ਤੇਨੇ ਅੱਛਾ
ਜੇ ਬਚ ਗਿਆ। ਪੈਕ ਕਰਕੇ ਦੇ ਦਿੰਦੇ ਨੇ। ਘਰੇ ਜਾ ਕੇ ਖਾ ਲਿਓ। ਹਾਂ ਉਹ ਕਹਿਣਾ ਪੈਂਦਾ। ਜਿੱਥੇ ਮਰਜ਼ੀ ਚੱਲੇ ਜੳ। ਉਹ ਕਹਿਣਾ ਪੈਂਦਾ।
ਉਹ ਤਾਂ ਕਹਿਣਾ ਪੈਂਦਾ ਹਾਂ
ਤਾਂ ਸ਼ਿਵ ਸ਼ਕਤੀ ਦੇ ਚਲੇ ਜਾਉ। ਉਹ ਵੀ ਪੈਕ ਕਰ ਦੇਣਗੇ। ਚਾਹੇ ਇੱਕ ਪਿਆਜ ਰਹਿ ਗਿਆ। ਕਹਿਪੈਕ ਕਰਕੇ ਦੇ।
ਆਹੋ ਉਹ ਤਾਂ ਅਗਲੇ ਨੂੰ ਪਤਾ ਪੈਸੇ ਲੱਗੇ ਪਏ ਅਗਲੇ ਦੇ। ਨਹੀਂ ਉਹ ਤਾਂ ਆਪਣੀ ਮਰਜ਼ੀ ਹੈ। ਨਹੀਂ ਜਿੰਨਾ ਖਾ ਖਾ ਲਿਆ ਨੀ। ਪੈਕ ਕਰ ਦੋ ਕਹਦਾ ਕੱਲ੍ਹ ਨੂੰ ਖਾਾਂਲਾਗੇ। ਘਰ ਦਿਆਂ ਖਾਣਾ
ਹੂ- ਹੂ
ਤਾਂ ਹੁੰਦਾ ਹੀ ਹੈ। ਬਾਹਰ ਦੀ ਰੋਟੀਆਂ ਜ ਕਦੇ ਪੰਦਰਾ -ਵੀਹ ਦਿਨ ਮਹੀਨੇ ਚ ਖਾ ਲੈਂਦੇ ਕੀਤੀਤੀ ਵੱਧ
ਖਾਣੀ ਜ਼ਰੂਰੀ ਹੈ। ਹੈ ਜ਼ਰੂਰੀ ਹੈ ਖਾਣੀ। ਨਹੀਂ ਤਾਂ ਨਾ ਬਾਹਰਲੀਆ ਚੀਜ਼ਾਂ ਖਾਦੀਆਂ ਈ ਜਾਂਦੀਆਂ ਹੈਗੀਆਂ। ਮੈਂ ਕਈ ਵਾਰੀ ਕਿਆ ਪੇਟ ਖਰਾਬ ਹੋ ਜਾਂਦਾ।
ਸਰੀਰ ਉਹ ਜਿਹਾ ਹੀ ਬਣ ਜਾਂਦਾ। ਭਰਾ ਨਾ
ਹਾਂ। ਬਾਹਰਲੀ ਰੋਟੀ ਮਹੀਨੇ ਚ ਇੱਕ- ਅੱਧੀ ਵਾਰੀ ਖਾ ਲੈਣੀ ਚਾਹੀਦੀ ਹੈ।
ਹਾਂ, ਓਹੋ ਜਾ ਈ ਫਿਰ ਸਿਸਟਮ ਬਣ ਜਾਂਦਾ ਆਪਣਾ ਹਨਾ।
ਹਾਂ।
ਰੋਟੀ ਦਾ ਤਾਂ ਐਨਾ ਨੁਕਸਾਨ ਨੀ ਜਿਹੜੀ ਤਲੀ ਤੁਲੀ ਚੀਜ਼ਾਂ ਏਹ ਨੀ ਖਾਣੀ ਚਾਹੀਦੀ ਵਾਲੀਆਂ। ਰੋਟੀ ਤਾਂ ਚੱਲ ਕੋਈ ਨੀ ਸਬਜ਼ੀ ਭਾਜੀ ਦੋ ਈ ਚੀਜ਼ਾਂ ਜੇਹੜੀ ਘਰ ਖਾਦੇ ਆਪਾਂ।
ਹਾਂ।
ਪਰ ਥੋੜਾ ਜਾ ਏਨਾਂ ਨੇ ਮਸਾਲੇ ਮਸੂਲੇੇ ਪਾਏ ਹੁੰਦੇ ਆ ਹੋਰ ਤਾਂ ਕੋਈ ਗੱਲ ਨੀ ਹੁੰਦੀ।
ਹੂੰ।
ਪਰ ਐ‌ ਵੀ ਦੇਸੀ ਵਰਗੇ ਜਿਹੜੇ ਹੋਰ ਆ ਕਈ ਵਾਰ ਦਾਲ ਤੜਕਾ ਹਫ਼ਤਾ-ਹਫ਼ਤਾ ਚੱਲੀ ਜਾਂਦੇ ਆ ਓਹੀ ਪ‌ਏ ਤੜਕੇ ਲਾਈ ਜਾਂਦੇ ਆ।
ਓ ਤਾਂ ਹੈ।
ਏਹ ਕਿਹੜਾ ਰੋਜ਼ ਬਣਾਦੇ ਕ ਨ‌ਈ।
ਹੂੰ।
ਆਪਣੇ ਤਾਂ ਹੁਣ ਔਨਲਾਈਨ ਕੰਮ ਵੀ ਵਥੇਰਾ ਖੁੱਲ ਗਿਆ। ਹੁਣ ਤਾਂ ਔਲਾਈਨ ਮੰਗਾਓ ਘਰ ਬੈਠੇ ਰੋਟੀ ਵੀ ਵੀ ਮੰਗਾਨੇ ਹੁੰਨੇ ਆ।
ਪਰ ਔਨਲਾਈਨ ਦਾ ਮਜ਼ਾ ਨੀ ਆਦਾ ਯਰ। ਓਥੋਂ ਦਾ ਫੂਡ, ਫੂਡ ਘੰਟਾ-ਘੰਟਾ ਓਥੇ ਪਿਆ ਰਹਿੰਦਾ ਕੋਈ ਚੱਕਣ ਆਦਾ ਨੀ।
ਆਹ ਬੰਦਾ ਬਹਾਦਰ ਕੋਲ ਸਾਮਣੇ ਆ ਇੱਕ ਢਾਬਾ ਜਾ ਪਤਾ ਨੀ ਕੇਆ ਨਾਮ ਆ ਓਦਾ ਭੁੱਲ ਗਿਆ, ਵਧੀਆ ਰੋਟੀ ਹੁੰਦੀ ਮੰਗਾਈ ਆ ਅਸੀਂ। ਜੈ ਸਿੰਘ ਦਾ, ਹਾਂ।
ਇੱਕ ਟਹਿਲ ਸਿੰਘ ਦਾ ਐ, ਇੱਕ ਰਾਜਨ ਐ, ਇੱਕ ਨ ਪਾਲੀਆਂ ਦਾ ਢਾਬਾ।
ਟਹਿਲ ਸਿੰਘ ਦੇਓ ਮੰਗਵਾਈ ਆ ਅਸੀ ਇਕ-ਦੋ ਵਾਰੀ ਠੀਕ ਹੁੰਦੀ ਆ ਏਦੀ ਰੋਟੀ। ਹੈਅ?
ਟਹਿਲ ਸਿੰਘ ਤਾ ਦੋਸਤ ਆ ਮੇਰਾ।
ਅੱਛਾ‌।
ਵਿੱਕੀ ਆ ਨਾ ਜੇਹੜਾ ਮੁੰਡਾ
ਕਿਹੜਾ ਵਿੱਕੀ? ਅੱਛਾ
ਦੋਸਤ ਆ ਮੇਰਾ, ਹਾਂ, ਓ ਕਈ ਵਾਰੀ ਮੈਂ ਮੈਂ ਤਾਂ ਔਨਲਾਈਨ ਕਰਦਾ ‌ਈ ਨੀ ਮੈਂ ਵਿੱਕੀ ਨੂੰ ਫੋਨ ਕਰ ਦਿੰਨਾ ਆਹ ਆਈਟਮਾਂ ਤਿਆਰ ਕਰਾ ਦੇ ਬੇਟਾ ਲੈਣ ਆ ਰੇਆ।
ਫੇਰ ਤਾ ਤੇਰਾ ਨੋ ਲੈ ਦੇਆ ਕਰਾਗੇ ਅੱਗੇ ਨੋ ਫੇਰ ਤਾਂ ਪੈਹੇ ਨੀ ਲੇਆ ਕਰੂਗਾ ਨਾ।
ਹਾਂ ਕਹਿ ਦੇਆ ਕਰ ਕੇ ਲਲਿਤ ਨੇ ਭੇਜਿਆ ਪੈਸੇ ਫੇਰ ਡੱਬਲ ਲ‌ਊਗਾ। ਨਹੀਂ, ਓਦਾਂ ਗੱਲ ਕਰਦਾ। ਜਮੈਟੋ ਵੈਸੇ ਵੀ ਮਹਿੰਗਾ ਪੈਂਦਾ ਜੇਹੜਾ ਪਰੌਂਠਾ ਦੇਖੋ ਪੰਜਾਹ ਰੁਪਏ ਦਾ ਜਮੈਟੋ ਤੇ ਸੱਤਰ ਰੁਪਏ ਦਾ।
ਓ ਫੇਰ ਯਾਰ ਜਾਣ ਦਾ ਵੀ ਤੇਲ ਬਚਦਾ ਆਹ ਵੀ ਗੱਲ ਦੇਖ ਤੂੰ। ਓਨਾਂ ਪਟਰੋਲ ਨੀ ਫੂਕਦਾ ਜੇ ਜਾਊਗੇ ਆਪਾਂ ਹੁਣ ਤੇ ਟਹਿਲ ਕੋਲ ਜਾਊਗਾ ਲੇਣ।
ਹੂੰ।
ਗੱਲ ਤਾਂ ਓਥੇ ਈ ਆ ਜਾਂਦੀ ਐ।
ਨਾ ਕੀਤੋਂ ਮੰਗਾਦੇ ਹੁਨੇ ਓ, ਜਮੈਟੋ ਤੋਂ?
ਜਮੈਟੋ ਤੋਂ ਮੰਗਾਨਾ ਹੁੰਨਾ, ਹਾਂ।
ਅੱਛਾ। ਮੈਂ ਤਾਂ ਪਹਿਲਾਂ ਸਵੀਗੀ ਤੋਂ ਚਲਾਉਂਦਾ ਹੁੰਦਾ ਸੀ ਜਾਦਾ ਸਵੀਗੀ ਤੇ ਫੇਰ ਹ ਹੁੰਦੇ ਸੀ ਕਈ ਵਾਰੀ ਟਹਿਲ ਸਿੰਘ ਦੇ
ਅੱਛਾ।
ਮੰਮੀ ਤੋਂ ਬਾਦ ਫੇਰ ਗਿਆ ਈ ਨੀ ਗਰਮੀ ਬਹੁਤ ਹੋਗੀ। ਫੇਰ ਏਹ ਐਪ ਮਿਲ ਗੀ ਫੇਰ ਮੈ ਜਮਾ ਈ ਛੱਡਤਾ।
ਹੈਂਅ?
ਰਿਸਕੀ ਬਹੁਤ ਹੈ ਯਾਰ ਮੁੰਡੇ ਨਸ਼ੇੜੀ ਜੇ ਬਹੁਤ ਟੱਕਰਦੇ ਇਥੇ
ਪੀ ਜੀ ਕਰਕੇ ਲੋਕ ਜ਼ਿਆਦਾ ਬਾਰ
ਇੱਧਰ ਨੀ ਗੋਬਿੰਦਗੜ੍ਹ ਦੇ ਔਰਡਰ ਪੈਂਦੇ ਆ ਨਾ ਫੈਕਟਰੀਆਂ ਦੇ ਹਾਂ ਤਾਂ ਉੱਥੇ ਤੇ ਹਾਂ ਫਿਰ ਉਹ ਜਿਹੜੇ ਗੋਬਿੰਦਗੜ੍ਹ ਦੇ ਫੈਕਟਰੀਆਂ ਨੇ ਆਲੇ ਦੁਆਲੇ ਨਸ਼ੇੜੀ ਬਹੁਤ ਹੁੰਦੇ ਆ
ਨਹੀਂ ਟਹਿਲ ਸਿੰਘ ਤੋਂ ਰੋਟੀ ਗੋਬਿੰਦਗੜ੍ਹ ਵੀ ਜਾਂਦੀ ਹੈ
ਹਾਂ ਯਾਰ ਜਮੈਟੋ ਸ ਸਵਿਗੀ ਵਗੈਰਾ ਜ ਔਡਰ ਦੇ ਸਭ ਜੇ ਖੰਨੇ ਦਾ ਆ ਤਾਂ ਦੇਕੇ ਆਨਾ ਪਊ ਹਾਂ ਪਰ ਮਰਦੀ ਤਾਂ ਆਮ ਜਨਤਾ ਨਾ ਲੋਕਲ ਵਾਲੀ ਮਰਦੀ ਤਾ ਜਨਤਾ ਲੋਕਲ ਵਾਲੀ ਐ
ਹਾਂ ਇਹ ਤਾਂ ਗੱਲ ਹੈ ਸਹੀ ਗੱਲ ਹੈ
ਕਿਤੇ ਨਾ ਕਿਤੇ ਤਾ ਨੁਕਸਾਨ ਹੁੰਦਾ ਹੀ ਹੈ
ਹ ਬਿਲਕੁਲ
ਇਹ ਹੀ ਤਾਂ ਚੀਜ਼ ਚਲ ਭਰਾਵਾ
ਹੁਣ ਉਨਾ ਕਲ ਤੋਂ ਸ਼ਾਮ ਨੂੰ ਕਰੀਏ ਹੁਨ ਆਪਾਂ
ਹੈਂ ਹੈ ਵੋੋ ਆਹ ਕਾਲ ਪੂਰੀ ਕਰ ਲੈ ਫਿਰ ਸ਼ਾਮ ਨੂੰ ਕਰਾਂਗੇ ਠੀਕ ਹੈ
ਓਕੇ ਹੋ ਗਈ
ਠੀਕ ਹੈ ਓਕੇ ਗ ਮ